ਹੋਰ ਸਾਰੀ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
ਵਧੀਆ ਜੀ ਤੁਸੀਂ ਸੁਣਾਓ ਠੀਕ ਹੋ
ਹਾਂਜੀ ਮੈਂ ਵੀ ਠੀਕ ਠਾਕ ਅੱਜ ਕਿਵੇਂ ਯਾਦ ਕੀਤਾ ਜੇ
ਬਸ ਯਾਦ ਤਾਂ ਤੁਹਾਨੂੰ ਮੈਂ ਕਰਨੀ ਹੁੰਦੀ ਹਾਂ ਤਹਾਨੂੰ ਪਤਾ ਕੋਈ ਇੰਟਰਸਟਿੰਗ ਕੋਈ ਜਰੂਰੀ ਹੋਏਗੀ ਗੱਲ ਤਾਂ ਹੀ ਕੀਤਾ ਹੋਣਾ ਫੋਨ
ਹਾਂਜੀ ਹਾਂਜੀ ਪਹਿਲੇ ਬੱਚਿਆਂ ਨਾਲ ਸੁਣਾਓ ਬੱਚੇ ਠੀਕ ਨੇ ਘਰ ਪਰਿਵਾਰ ਦੱਸੋ ਠੀਕ ਠਾਕ ਸਾਰੇ
ਹਾਂਜੀ ਸਭ ਠੀਕ ਨੇ ਬੱਚੇ ਆਪਣਾ ਲੱਗੇ ਨੇ ਤੇ ਆਪਣਾ ਇੱਕ ਤਾਂ ਟਿਊਸ਼ਨ ਚਲਾ ਗਿਆ ਹੈ ਹਾਂਜੀ ਇਹ ਇੱਕ ਬੈਠਾ ਸੀ ਉਹਨੇ ਟੀ ਵੀ ਦੇਖ ਰਿਹਾ ਸੀ ਉਹ ਵੀ ਚੱਲਿਆ ਟਊਸ਼ਨ ਚੱਲ ਉਹ ਵੀ
ਠੀਕ ਹੈ ਠੀਕ ਸਾਡੇ ਵੀ ਬਸ ਹੁਣ ਆਏ ਸੀਗੇ ਰੋਟੀ ਰੋਟੀ ਖਾਧੀ ਹੈ ਹੁਣ ਮੈਂ ਕਿਹਾ ਆਰਾਮ ਕਰ ਲ ਫਿਰ ਥੋੜੀ ਦੇਰ ਤੱਕ ਮੈਂ ਕਿਹਾ ਤੁਹਾਨੂੰ ਪੜਾਵਾਂਗੀ ਤੇ ਮੈਂ ਤੁਹਾਨੂੰ ਫੋਨ ਤਾਂ ਹੀ ਕੀਤਾ ਸੀਗਾ ਤੁਹਾਨੂੰ ਪਤਾ ਲੇਡੀਜ਼ ਦੀ ਸਭ ਤੋਂ ਵੱਡੀ ਕਮਜ਼ੋਰੀ ਹੁੰਦੀ ਸ਼ੋਪਿੰਗ ਹਨਾ ਤੇ ਜੋੇ ਪਤਾ ਲੱਗ ਜਾੇ ਕਿ ਤੇ ਸੇਲ ਲੱਗੀ ਦੀ ਹੈ ਤੇ ਫੇਰ ਤੁਹਾਨੂੰ ਪਤਾ ਅਸੀਂ ਤਾਂ ਕਮਲੀਆਂ ਹੋ ਜਾਂਦੀਆ
ਆਹ ਸਹੀ ਹੈ ਕੱਪੜਾ ਇਹ ਇਹ ਕੱਪੜਾ ਇਹ ਕੱਪੜਾ ਇੱਕ ਜੁੱਤੀ ਹੋਵੇ
ਹਾਂਜੀ ਹਾਂਜੀ ਹਾਂ ਤ ਮੈਂ ਸਾਰਿਆਂ ਦਾ ਇੱਕੋ ਹੀ ਜਗ੍ਹਾ ਲੱਭ ਗਈ ਟ੍ਰੈਂਡਜ਼ ਮੈਂ ਸੁਣਿਆ ਸੇਲ ਲੱਗੀ ਸੈਵਨਟੀ ਪਰਸੈਂਟ ਔਫ ਲੱਗਾ ਦਾ ਹੈ ਤੇ ਮੇਰੇ ਕੋਲ ਰਿਹਾ ਨ ਨਹੀਂ ਗਿਆ ਮੈਂ ਕਿਹਾ ਮੈਂ ਭੈਣ ਜੀ ਨੂੰ ਦੱਸਾਂ ਕੱਲ ਵੈਸੇ ਮੈਂ ਹੋਵ ਹੀ ਆਾਂ ਇੱਕ ਵਾਰੀ ਮਤਲਬ ਮ ਥੋੜਾ ਬਹੁਤ ਘ ਆਈ ਆਏ ਸ਼ੋਪਿੰਗ ਕਰ ਆਜੇ ਮੇਰੀ ਨਾ ਰਹਿੰਦੀ ਸੀਗੀ ਤੇ ਮੈਂ ਕਿਹਾ ਮੈਂ ਭੈਣ ਜੀ ਨੂੰ ਵੀ ਦੱਸਦਾ ਤੇ ਉਹ ਆਉਣਗੇ ਫੇਿਰ ਇਕੱਠੇ ਚੱਲਾਂਗੇ ਥੋੜਾ ਹੋਰ ਮਜ਼ਾ ਆਏਗਾ ਥੋੜ੍ਹੀ ਬਹੁਤ ਚੋਇਸ ਹੋ ਜਾਂਦੀ ਹੋਰ ਕੀ ਹਾਂ ਨਹੀਂ ਵੈਸੇ
ਮੈਂ ਵੀ ਲੈਣੇ ਸੀਗੇ ਕੱਪੜੇ
ਹਾਂ ਨਹੀਂ ਬਹੁਤ ਅੱਛੇ ਉੱਥੇ ਭੈਣ ਜੀ ਸੈਵਨਟੀ ਪਰਸੈਂਟ ਔਫ ਲੱਗਿਆ ਦਾ ਤੇ ਅਗਰ ਤੁਸੀਂ ਫਾਈਵ ਥਾਸੈਂਡ ਤੋਂ ਅਬਵ ਕਰਦੇ ਹੋ ਤੁਹਾਨੂੰ ਟੈਨ ਪਰਸੈਂਟ ਹੋਰ ਦੇਣਗੇ ਦੱਸੋ ਸਾਨੂੰ ਕਿੰਨਾ ਬੈਨੀਫਿਟ ਹੈਗਾ
ਸਹੀ ਗੱਲ ਅਸੀਂ ਇੰਝ ਕਰਾਂਗੇ ਨਾ ਅਸੀਂ ਆਪਣਾ ਕੱਪੜੇ ਤੇ ਲੈਣੇ ਹੀ ਨੇ ਤੇ ਕੋਈ ਨੀ ਫ ਨਾਲ ਸ਼ੋਪਿੰਗ ਚ ਹੋਈ ਜਾਏਗੀ ਇੰਨੀ ਹੋਰ ਮਿਲ ਜਾਏਗਾ ਹੋਰ ਕਿਸ ਸਾਨੂੰ
ਆਰਾਮ ਨਾਲ ਉੱਥੇ ਦੇਖੋ ਬੱਚਿਆਂ ਦੇ ਸਾਰਾ ਤੁਹਾਨੂੰ ਮੈਂ ਦੱਸਿਆ ਨਾ ਹਰ ਇੱਕ ਚੀਜ਼ ਉੱਥੇ ਸ਼ੂਜ ਤੇ ਵੀ ਲੱਗੀ ਹੋਈ ਜੇ ਸਲੀਪਰਸ ਵੀ ਹੈਗੇ ਜੇ ਹਨਾ ਹਾਂਜੀ ਹਾਂਜੀ ਤੇ ਬੈਗਸ ਵੀ ਲੱਗੇ ਦੇ ਜਿ ਨੇ ਇਨਰਵੇੇਅਰ ਹੈਗੇ ਜੇ ਮਤਲਬ ਕਾਫੀ ਹਰ ਇੱਕ ਚੀਜ਼ ਮੈਂ ਦੇਖ ਕਈਆਂ ਟੋਪ ਸੀਨੇ ਸੋਹਣੇ ਸੋਹਣੇ ਚੱਲੇ ਡਰੈਸਿਸ ਡੈਨਮ ਦੀਆਂ ਚੱਲੀਆਂ ਨੇ ਜੇ ਉਹ ਵੀ ਇੰਨੇ ਓਫਰ ਤੇ ਡੈਨਿਵ ਜਿਨਸ ਇੰਨਨੀ ਸੋਹਣੀ ਸੋਹਣੀਆਂ ਸੀਗੀਆਂ ਮਤਲਬ ਕਾਫੀ ਉਹਨਾਂ ਨੇ ਦਿੱਤਾ ਡਿਸਕਾਊਂਟ ਆਲਮੋਸਟ ਹਰ ਇੱਕ ਤੇ ਹੈਗਾ ਹੀ ਹੈ ਡਿਸਕਾਊਂਟ ਕੋਈ ਹੁਣ ਕਿੱਦਾਂ ਤੇ ਨਹੀਂ ਬਟ ਲਮੋਸਟ ਸਾਰਿਆਂ ਤੇ ਡਿਸਕਾਊਂਟ ਸੀਗਾ ਤੇ ਮੈਂ ਲੈ ਕੇ ਆਈ ਹਾਂ ਸ਼ੋਪਿੰਗ ਕੀਤੀ ਮੈਂ ਦੋ ਕੁ ਜੀਨਸ ਲੈ ਕੇ ਆਈ ਸੀ ਆਪਣੇ ਵਸਤੇ ਤੇ ਬੱਚਿਆਂ ਦੇ ਲਿਆਂਦੇ ਹੈ ਦੋ ਟੀ ਸ਼ਰਟਸ ਹਜੇ ਲਿਆਣਾ ਸੀਗਾ ਤੇ ਮੈਂ ਹਜੇ ਮੈਨੂੰ ਸੋਹਣਾ ਨਾ ਕੰਨਫਿਊਜ ਹੋ ਰਹੀ ਸੀ ਮੈਂ ਫ ਤੁਹਾਨੂੰ ਪਤਾ ਤੁਹਾਡੇ ਭਾਜੀੀ ਨਾਲ ਗਈ ਸੀ ਤੇ ਇਹ ਕਾਲੇ ਵੀ ਚਲਦੀ ਪੈ ਜਾਂਦੇ ਨੇ ਹਾਂ
ਬਿਲਕੁ ਬਿਲਕੁਲ ਸਹੀ ਗੱਲ ਕੀਤੀ ਜੈਂਟਸ ਐਵੇਂ ਕਰਦੇ ਨੇ ਕਾਹਲੇ ਵੀ ਜਲਦੀ ਪੈ ਜਾਂਦੇ ਨੇ ਤੇ ਆਪਣਾ ਦੇਖਦੇ ਵੀ ਨੀ ਹੈ ਅਗਰ ਪੁੱਛੋ ਨਾ ਕੀ ਸਹੀ ਲੱਗਦੇ ਹੈ ਤੇ ਫੇਰ ਦੱਸ
ਨਾ ਨਾ ਬਸ ਕਹਿਣ ਕੇ ਰੱਖ ਲੋ ਰੱਖ ਲੋ ਰੱਖ ਲਓ ਫਿਰ ਏਦਾਂ ਮਜ਼ਾ ਨਹੀਂ ਆਉਂਦਾ ਹੁਣ ਮੈਂ ਦੋ ਤਿੰਨ ਚੀਜ਼ਾਂ ਤਾਂ ਮੈਂ ਲੈਂਦੀ ਹਾਂ ਟਰਾਈ ਕਰਕੇ ਹੈਨਾ ਤੇ ਫੇਰ ਮੈਂ ਇਹਨਾਂ ਦਾ ਮੂੰਹ ਦੇਖਿਆ ਨਾ ਥੋੜਾ ਨਾ ਇਹਨਾਂ ਨੂੰ ਲੱਗ ਰਿਹਾ ਸੀ ਅੱਜ ਬਹੁਤ ਟਾਈਮ ਵੇਸਟ ਕਰਾ ਰਹੀ ਫਿਰ ਮੈਂ ਕਿਹਾ ਤੂੰ ਅੱਜ ਰਹਿਣ ਹੀ ਦੇ ਮੈਂ ਕਿਹਾ ਮੈਂ ਨਾ ਭੈਣ ਜੀ ਨੂੰ ਫ਼ੋਨ ਕਰਾਂਗੀ, ਫੇਰ ਆਪਾਂ ਇਕੱਠੀਆਂ ਜਾਵਾਂਗੇ ਆਰਾਮ ਨਾਲ। ਤਾਂ ਹੀ ਤੁਹਾਨੂੰ ਕਾਲ ਕੀਤਾ ਸੀ ਕਿਉਂਕਿ ਸਿਰਫ ਦੋ ਤਿੰਨ ਦਿਨ ਹੋਰ ਹੈਗੀ ਉਸੇ ਮੈਂ ਫੋਨ ਤੁਹਾਨੂੰ ਤਾਂ ਹੀ ਕੀਤਾ ਤੁਸੀਂ ਨਾ ਅੱਜ ਬਣਾ ਲੋ ਪ੍ਰੋਗਰਾਮ ਸ਼ਾਮ ਦਾ ਬਣਾ ਲੋ ਜਾਂ ਕੱਲ ਸਵੇਰ ਦਾ ਬਣਾ ਲੋ ਜਲਦੀ
ਹਾਂਜੀ ਨਹੀਂ ਚਲੋ ਆਜ ਤੇ ਨੀ ਮੈਂ ਹਾਂਜੀ ਵੈਸੇ ਮੈਂ ਜਾਣਾ ਤੁਸੀ ਅੱਜ ਮਾਰਕੀਟ ਜਾਣਾ ਸੀ ਮੈਂ ਵੀ ਤੇ ਫੇਰ ਕੋਲ ਆ ਗਈ ਦੀ ਦੀ ਦੀ ਮੇਰੇ ਉਹ ਕਹਿੰਦੇ ਫੇਰ ਅਸੀਂ ਆਣਾ ਐ, ਤਿਓ ਸ਼ਾਮ ਨੂੰ ਪਿਓ ਆ ਰਹੇ ਨੇ ਹਾਂਜੀ। ਤੇ ਬਸ ਹਾਂਜੀ, ਫਿਰ ਡਿਨਰ ਵੀ ਤਿਆਰ ਕਰਨਾ ਦੇਖੋ ਆਣਗੇ। ਹਾਂ ਨਹੀਂ ਕੱਲ੍ਹ ਸਵੇਰੇ ਤੇ ਪੱਕਾ ਜਾਵਾਂਗੀ, ਅਗਰ ਤੁਸੀਂ ਕਹਿ ਰਹੇ ਹੋ ਦੇਣ-ਦੇਣ ਦੀ ਫਿਰ ਅਗੋਂ ਟਾਈਮ ਨਾ ਲੱਗਿਆ, ਫੇਰ ਐਵੇਂ ਚਾਂ ਸਾਡੇ ਹੱਥੋਂ।
ਨਹੀਂ-ਨਹੀਂ, ਚਲਾ ਜਾਏਗਾ, ਮੈਂ ਤੁਹਾਨੂੰ ਵੀ ਕਹਿੰਦੀ ਚੱਲਾਂਗੇ। ਤੇ ਬਹੁਤ ਅੱਛੇ-ਅੱਛੇ ਇੱਥੇ, ਕੁੜਤੇ ਇੰਨੇ-ਇੰਨੇ ਸਮਰਿਸ਼ ਮਤਲਬ ਇੰਨੇ ਅੱਛੇ-ਅੱਛੇ ਕਲਰ, ਨਾਈਟ ਸੂਟਸ ਵੀ ਇੰਨੇ ਅੱਛੇ-ਅੱਛੇ ਸੀਗੇ ਬਹੁਤ ਅੱਛੀ ਮੈ, ਹਾਂ ਲੋਂਗ ਵਿੱਚ ਵੀ ਸੀਗੇ, ਸ਼ੋਰਟਸ ਵੀ ਸੀ। ਹਾਂ-ਹਾਂ ਲੋਂਂਗ ਵੀ ਹੈਗੇ ਹੈ, ਸ਼ੋਰਟਸ ਵੀ ਹੈਗੀਆਂ ਹੈ, ਤੇ ਉਹ ਵੀ ਸੀਗੇ ਡੈਨੀ ਵੀ ਵਾਈਡ ਲੈਗ ਵਾਲੀ ਵੀ ਅੱਜ-ਕੱਲ੍ਹ ਚਲੀਆਂ ਦੀਆਂ ਨਾ ਉਹ ਵੀ ਸੀਗੀਆਂ। ਮਤਲਬ, ਹਾਂ ਉਹ ਵਾਲੀਆਂ ਕੀ ਕਹਿੰਦੇ ਨੇ ਕਾਰਗੋਜ ਇੰਨੇ ਅੱਛੇ-ਅੱਛੇ ਬੱਚਿਆਂ ਦੇ ਬੜੇ ਅੱਛੇ ਸੀਗੇ ਵਰਾਇਟੀ।
ਅੱਛਾ,
ਸਾਡੇ ਲੇਡੀਜ਼ ਦੀ ਵੀ ਸੀਗੀ, ਜੈਂਟਸ ਦੀ ਵੀ ਹੈਗੀ ਕਾਫੀ ਅੱਛੀ, ਬਾਕੀ ਮੈਨੂੰ, ਪਤਾ ਜੇਣਸ ਦੀ ਤਾ ਮੁਠੀੜੀ ਹੁੰਦੀ ਚੀਜ਼ ਮੈਨੂੰ ਤਾਂ ਆਪਣਾ ਸੀਗਾ, ਮੈਂ ਕਾਫ਼ੀ ਮਤਲਬ ਵਰਾਇਟੀ ਦੇਖੀ ਹੈ ਤੇ। ਬਾਕੀ ਮੈਨੂੰ ਥੋੜਾ ਨਾ ਕੰਫਿਊਜ ਸੀ, ਮੈਨੂੰ ਸਮਝ
ਹਾਂਜੀ,
ਸਮਝ ਨੀ ਆਇਆ ਕੀ, ਆ ਕੱਲ੍ਹ ਜੇ ਪੈ ਰਹੇ ਸੀ ਮੈਂ ਕਿਹਾ ਚੱਲ ਰਹਿਣ ਦਿੰਦੀ, ਹਾਂ ਕੱਲ੍ਹ ਨਾਲੇ ਅਸੀਂ ਥੋੜ੍ਹਾ ਨਾ ਲੇਟ ਵੀ ਗਏ ਸੀ, ਤੇ ਫਿਰ ਤੁਹਾਨੂੰ ਪਤਾ ਉਸ ਟਾਈਮ ਥੋੜਾ ਜਾਣਾ, ਉਹਨਾ ਦਾ ਵੀ ਹੁੰਦਾ। ਔਫ ਕਰਨ ਦਾ ਟਾਈਮ ਉਹ ਵੀ, ਸਟਾਫ ਵੀ ਕਹਿ ਰਹੇ ਸੀ, ਕਿ ਮੈਮ ਜਲਦੀ ਕਰੋ ਟਾਈਮ ਹੋ ਰਿਹਾ। ਫਿਰ ਮੈਂ ਕਿਹਾ ਚੱਲ ਤਸੱਲੀ ਨਾਲ ਆਵਾਂਗੀ। ਤਾਂ ਮੈਂ ਕਿਹਾ ਤੁਹਾਨੂੰ ਕਹਿੰਨੀ ਹਾਂ ਫੇਰ ਆਪਾਂ ਇਕੱਠੀਆਂ ਹੋ ਕੇ ਜਾਵਾਂਗੇ। ਤੇ ਤੁਸੀਂ ਵੀ ਲੈਣਾ ਵੈ ਲੈ ਲੈਣਾਂ,
ਟਾਇਮਿੰਗ ਹਾਂਜੀ ਐਜ ਕਰਾ ਸਵੇਰੇ ਰੋਟੀ ਤਿਆਰ ਕਰਕੇ ਰੱਖਾਂਗੇ। ਦੁਪਹਿਰ ਦੀ,
ਹਾਂ ਤੁਸੀਂ ਏਦਾਂ ਕਰਨਾ ਨਾ ਨਾਸ਼ਤਾ ਕਰਾ ਕੇ ਤੇ ਲੰਚ ਵੀ ਬਣਾ ਕੇ ਆ ਜਾਣਾ, ਤੇ ਮੈਂ ਵੀ ਏਦਾਂ ਹੀ ਕਰਾਂਗੀ ਲੰਚ ਦੀ ਰੈਡੀ ਕਰਕੇ ਚੱਲ ਜਾਂਗੇ, ਤੇ ਉੱਥੇ ਸਾਨੂੰ ਆਰਾਮ ਨਾਲ ਦੋ ਤਿੰਨ ਘੰਟੇ ਸ਼ੋਪਿੰਗ ਕਰਾਂਗੇ, ਬੱਚਿਆਂ ਨੇ ਤੁਹਾਨੂੰ ਪਤਾ ਤਿੰਨ ਵਜੇ ਤੱਕ ਪਹਿਲੇ ਆਣਾ ਨੀਂ ਠੀਕ ਹੈ, ਨਾ ਤੇ ਅਸੀਂ ਦੋ ਢਾਈ ਵਜੇ ਤੱਕ ਘਰ ਆ ਜਾਗੇ। ਹਨਾ, ਤੁਸੀਂ ਆ ਜਾਣਾ ਫਿਰ ਇਕੱਠੇ ਇਧਰੋਂ ਹੀ ਚੱਲ ਜਾਂਗੇ। ਫੇਰ ਮੈਂ ਤੁਹਾਨੂੰ ਘਰ ਛੱਡ ਦਾਂਗੀ, ਜਦੋਂ ਵਾਪਸੀ ਚ ਆਵਾਂਗੀ ਨਾ।
ਅੱਛਾ ਤੇ ਦੇਖੋ, ਨਾ ਫਿਰ ਅਰੇਂਜ ਕਰਾਂਗੀ, ਨਾ ਨਹੀਂ ਤੁਸੀਂ ਵਾਪਸੀ ਕਿਵੇਂ ਛੱਡੋਗੇ। ਕ ਆਪਣਾ ਮੈਂ ਹੀ ਲੈ ਆਵਾਂਗੀ, ਐਕਟਿਵਾ ਆਪਣੀ ਹਨਾ।
ਉਹ ਹਾਂ ਏਦਾਂ ਕਰ ਲੈਣਾ ਫੇਰ ਹਾਂ-ਹਾਂ ਠੀਕ ਹੈ, ਠੀਕ ਨਹੀਂ ਨਹੀਂ ਤੁਸੀਂ ਏਦਾਂ ਕਰ ਨਾ ਤੁਸੀਂ ਲੰਘਣਾ ਤਾਂ ਵੀ ਇੱਧਰ ਹੀ ਏ ਤੁਸੀਂ ਐਕਟੀਵਾ ਘਰ ਰੱਖ ਨਾ ਫੇਰ ਅਸੀਂ ਇੱਕ ਤੇ ਹੀ ਚਲਜਾਂਗੇ, ਜ਼ਰੂਰ ਕਿ ਦੋ ਕੱਠੀਆਂ ਲੈ ਕੇ ਜਾਵਾਂਗੇ। ਘਰ ਰੱਖਦੇ ਨਾ ਅਸੀਂ ਇੱਧਰੋਂ ਦੀ ਗੱਡੀ ਚ ਚੱਲ ਜਾਂਗੇ, ਫਿਰ ਘਰ ਆ ਕੇ। ਤੁਹਾਨੂੰ ਮੈਂ ਤੁਸੀਂ ਆਪਣੀ ਐਕਟੀਵਾ ਲੈ ਕੇ ਚੱਲ ਜਾਣਾ, ਏਦਾਂ ਕਰ ਲੈਣਾ ਸਹੀ ਨੀ ਰਹੇ ਗਾ ਐਦਾਂ।
ਹਾਂ-ਹਾਂ, ਕੋਈ ਨੀ ਜਿਵੇਂ ਮਤਲਬ ਸਹੀ ਲੱਗੇਗਾ, ਉਵੇਂ ਕਰ ਲਾਂਗੇ। ਬਾਕੀ ਆਪਣਾ ਦੇਖ ਲਾਂਗੇ ਉੱਥੇ, ਪਰਸਿਸ ਤੇ ਹੋਏਗੀ ਹੈ, ਨਾ ਪਰਸ ਵੀ ਚਾਹੀਦਾ ਸੀਗਾ।
ਹਾਂ ਬਹੁਤ ਅੱਛੇ ਪਰਸ ਸੀ, ਸਟੋਟ ਬੈਗ ਹੈਗੇ, ਜੇ ਇੰਨੇ ਅੱਛੇ ਅੱਛੇ ਕਲਚ ਸੀਗੇ ਮਤਲਬ ਹਰ ਇੱਕ ਸੀਗੇ ਸਲਿੰਗ ਵੀ ਸੀਗੇ, ਮਤਲਬ ਹਰ ਤਰ੍ਹਾਂ ਦੇ ਸੀਗੇ। ਤੇ ਮੈਂ ਤਾਂ ਇੱਕ ਵੇਖ ਕੇ ਆਈਂ ਟੋਟ ਬਹੁਤ ਅੱਛਾ ਪਸੰਦ ਆਇਆ ਸੀਗਾ ਟੋਟ ਬੈਗ। ਤੇ ਬਸ ਉਹੀ ਮੈਂ ਥੋੜ੍ਹਾ ਜਿਹਾ ਕਨਫਿਊਜ ਵੀ ਸੀ, ਮੈਂ ਕਿਹਾ ਚਲੋ ਤੁਸੀਂ ਨਾਲ ਆਓਗੇ, ਥੋੜ੍ਹੀ ਚੋਇਸ ਹੋ ਜਾਏਗੀ ਸਾਡੀ। ਤੇ ਤਾਂ ਕਰਕੇ ਫਿਰ ਮੈਂ ਜ਼ਿਆਦਾ ਨਹੀਂ ਵੇਖਿਆ, ਫਿਰ ਮੈਂ ਜੋ ਡੈਨਿਨਸ ਲਈ ਆ। ਦੋ ਡਾਇਨਮਸ ਲਈਆਂ ਸੀ, ਤੇ ਬੱਚਿਆਂ ਦੀ ਦੋ ਟੀ ਸ਼ਰਟਸ ਲਈਆਂ ਸੀ, ਤੇ ਬਾਕੀ ਹਜੇ ਲੈਣਾ ਹੈ। ਕਾਫੀ ਕੁਛ ਤੇ ਤਾਂ ਹੀ ਮੈਂ ਕਹਿੰਦੇ ਸੀ, ਕੋਸ਼ਿਸ਼ ਕਰਨਾ
ਨਹੀਂ ਫਿਰ ਜਲਦੀ ਚੱਲਾਂਗੇ ਨਾ ਕਿਉਂਕਿ ਇੰਨਾ ਸਮਾਨ ਲੈਣਾ ਤੁਸੀਂ ਕਹਿ ਰਹੇ ਹੋ ਫਿਰ ਟਾਈਮ ਵੀ ਤੇ ਲੱਗੇਗਾਈ ਪਸੰਦ ਕਰਦੇ। ਟਾਈਮ ਲੱਗ ਜਾਂਦਾ ਹੈ ਤੇ-
ਹਾਂਜੀ-ਹਾਂਜੀ।
ਹਾਂਜੀ
ਕੋਈ ਨੀ ਫੇਰ ਤੁਸੀਂ ਵੀ ਆਪਣਾ- ਫਰੀ ਹੋ ਜਾਣਾ ਆਪਣਾ ਸਵੇਰੇ ਲੰਚ ਵਗੈਰਾ ਬਣਾ ਲੈਣਾ ਟਾਈਮ ਨਾਲ ਤੇ ਮੈਂ ਵੀ- ਨਾਲ ਲੰਚ ਵਗੈਰਾ ਟਾਈਮ ਨਾਲ ਬਣਾ ਲਾਂਗੀ ਫੇਰ ਚੱਲ ਪਾਂਗੇ ਹੇਨਾ।
ਹਾਂ ਚਲੋ ਵਧੀਆ ਕੀਤਾ ਵੈਸੇ ਵੀ ਨਾ ਮੈਂ- ਕਦੀ ਤੁਹਾਡੇ ਭਾਅਜੀ ਨਾਲ ਗਏ ਨੀ ਸ਼ੋਪਿੰਗ ਕਰਨ ਮੈਨੂੰ ਸਮਝ ਹੀ ਨੀ ਆਉਂਦੀ।
ਹਾਂ ਇਹ ਤਾਂ ਗੱਲ ਹੈ ਦੇਖੋ ਜੈਂਟਸ ਨੂੰ ਨਾਲ ਜਾ ਕੇ ਸ਼ੋਪਿੰਗ ਕੀ- ਉਹਨਾਂ ਨੇ ਕਹਿਣਾ ਹੈ ਬਸ- ਜੋ ਅਸੀਂ ਕਿਹਾ ਠੀਕ ਹੈ ਉਹਨਾਂ ਨੇ ਕਹਿਣਾ ਹਾਂਜੀ ਬਸ ਰੱਖ ਲਓ ਨਾ। ਫਿਰ ਉਹਨਾ ਨੇ ਇਹ ਵੀ ਨੀ ਕਹਿਣਾ ਵੀ ਇਹ ਤੁਹਾਡੇ ਤੇ ਨਹੀਂ ਸਹੀ ਬਾਅਦ ਚ ਜਦੋਂ ਅਸੀਂ ਵੇਐਰ ਕਰਨਾਂ। ਫੇਰ ਉਹ ਕਹਿਣਗੇ ਅੱਛਾ ਇਹ ਕਦੋਂ ਲਿਆ ਸੀ ਫੇਰ ਅਸੀਂ ਕਹਾਂਗੇ ਇਹ ਤਾਂ ਤੁਸੀਂ ਇਹਦਾ ਮਤਲਬ ਉਹਨਾਂ ਨੇ ਧਿਆਨ ਹੀ ਨਹੀਂ ਦਿੱਤਾ। ਤਾ ਹੁੰਦਾ ਨਾ ਸਾਨੂੰ ਲੱਗਦਾ ਹੈ ਕਿ ਉਹਨਾਂ ਨੇ ਧਿਆਨ ਦਿੱਤਾ ਸੀ। ਉਹ ਸਾਨੂੰ ਪੁੱਛਣਗੇ ਤੁਸੀਂ ਆ ਕਦੋਂ ਲਿਆ ਆਏ ਹੋ। ਫੇਰ ਅਸੀਂ ਕਹਾਂਗੇ ਜਦੋਂ ਤੁਸੀਂ ਨਾਲ ਗਏ ਸੀ ਉਹ ਤੁਹਾਨੂੰ ਦਿਖਾਇਆ ਸੀ ਇਹਦਾ ਮਤਲਬ ਉਦੋਂ ਧਿਆਨ ਨਹੀਂ- ਹ ਨਾ ਉਹਨਾਂ ਦਾ ਬਸ ਉਹਨਾਂ ਨੂੰ ਹੁੰਦਾ ਆਪਣਾ ਉਸ ਟਾਈਮ। ਹਾਂਜੀ ਚਲੋ ਠੀਕ ਹੈ ਭੈਣ ਜ ਮੈਂ ਤੁਹਾਨੂੰ ਕਰਾਂਗੀ। ਮੈਂ ਕਿਹਾ। ਫੇਿਰ ਤੁਹਾਨੂੰ ਫੋਨ ਕਰਾਗੀ। ਇੱਕ ਮਿੰਟ। ਮੇਰੀ ਗੱਲ ਸੁਣੋ। ਜਰਾ। ਮੈਨੂੰ ਨਾ। ਕੋਲ ਆ ਰਹੀ। ਬੜੀ ਜ਼ਰੂਰੀ। ਮੈਂ ਤੁਹਾਨੂੰ ਕਾਲ ਕਰਾਂਗੀ। ਫੇ ਠੀਕ ਹੈ।
ਹਾਂਜੀ। ਹਾਂਜੀ। ਠੀਕ ਹੈ ਜੀ। ਓਕੇ ਜੀ ਸਤਿ ਸ਼੍ਰੀ ਅਕਾਲ ਜੀ। ਇਹ ਜੀਹੜੀ ਜ਼ਰੂਰੀ ਹੈ।